ਹਾਂ ਸਤਿ ਸ਼੍ਰੀ ਅਕਾਲ ਜੀ। ਹੈਲੋ ਕਿਵੇਂ ਹਾਂਜੀ ਵਧੀਆ ਤੁਸੀਂ ਦੱਸੋ
ਅਸੀਂ ਵੀ ਵਧੀਆ ਹੋਰ ਕੀ ਕਰਦੇ ਸੀ?
ਮੈਂ ਭਰਾ ਦਾ ਚਾਟ ਬਣਵਾ ਰਹੀ ਸੀ।
ਹਾਂਜੀ।
ਪ੍ਰੌਜੈਕਟ
ਹਾਂਜੀ-ਹਾਂਜੀ ਚਾਟ ਬਰਵੀ ਚ
ਅੱਛਾ ਪ੍ਰੋਜੈਕਟ ਬਣਵਾ ਰਹੇ ਹੋ ਬ੍ਰਦਰ ਦਾ ਠੀਕ ਹਾਲੇ ਖੁੱਲ ਖੁੱਲਣ ਵਾਲੇ ਨੇ ਸਕੂਲ ਕੱਲ ਤੋਂ।
ਹਾਂਜੀ ਹਾਂਜੀ। ਹੋਰ ਤੁਸੀਂ ਕੀ ਕਰ ਰਦੇ ਸੀ?
ਬਸ ਮੈਂ ਕੰਮ ਕਰ ਰਹੀ ਸੀ
ਅੱਛਾ ਹੋਰ ਲੰਚ ਦੀ ਹੋ ਗਈ ਤਿਆਰੀ?
ਹਾਂਜੀ ਹਾਂਜੀ ਸਵੇਰੇ ਬਣਾ ਲਈਏ ਸੀ ਅਸੀਂ ਆਲੂ ਗੋਭੀ ਅੱਜ
ਅੱਛਾ ਚਲੋ ਵਧੀਆ।
ਕਿਦਾਂ ਦਾ ਉੱਧਰ
ਧੁੱਪ ਹੀ ਆ ਬਾਹਰ ਦੇ ਗਏ ਨੀ ਬਾਕੀ ਪਤਾ ਵੀ ਨੀ ਹੈ।
ਨਹੀਂ ਗਰਮੀ ਦੀ ਫੀਲਿੰਗ ਕਿਵੇਂ ਦੀ ਆ ਰਹੀ ਹੈ?
ਅਸੀਂ ਤੇ ਅੰਦਰ ਬੈਠੇ ਦਰਵਾਜ਼ੇ ਦਰਵਾਜੇ ਬੰਦ-ਬੰਦ ਕਰਕੇ।
ਅੱਛਾ ਤੁਹਾਡੇ ਘਰ ਮਤਲਬ ਠੰਢ ਹੈਗੀ।
ਹਾਂਜੀ।
ਚਲੋ ਵਧੀਆ ਹੋਰ ਸੁਣਾਓ ਕੀ ਬਣਾਇਆ ਤੁਸੀਂ?
ਅਸੀਂ ਆਲੂ ਗੋਭੀ।
ਤੁਸੀਂ ਵੀ ਆਲੂ ਗੋਭੀ ਅਸੀਂ ਵੀ ਆਲੂ ਗੋਭੀ।
ਹਾਂਜੀ।
ਚਲੋ ਵਧੀਆ ਹੋਰ ਤੁਸੀਂ ਆਪ ਬਣਾਈਏ ਕਿ ਕਿਸੇ ਨੇ ਬਣਾਈਏ
ਮੇਰੀ ਦਾਦੀ ਨੇ ਬਣਾਈ ਹੈ।
ਦਾਦੀ ਨੇ ਬਣਾਈ
ਹਾਂਜੀ।
ਠੀਕ ਹੈ ਹੋਰ।
ਤਹਨੂੰ
ਹਾਂਜੀ-ਹਾਂਜੀ ਹੈਗਾ ਕੁਕਿੰਗ ਦਾ ਸ਼ੌਕ ਹੈਗਾ।
ਹੋਰ ਕੀ ਕੀ ਬਣਾ ਲੈਂਦੇ ਆ ਫ
ਬਣਾ ਤੇ ਸਭ ਲੈਂਣੇ ਆ ਬਾਕੀ ਕੋਈ ਨਹੀਂ ਆਉਂਦਾ ਤੇ ਟਿਕ ਉਹ ਮੰਮਾ ਬਣਾਉਂਦੇ ਨੇ
ਅੱਛਾ ਅੱਛਾ ਹੋਰ ਤੁਹਾਡਾ ਸੋਸ਼ਲ ਮੀਡੀਆ ਦੇ ਬਾਰੇ ਕੀ ਕਹਿਣਾ ਹੈ
ਹਮ ਹਾਂਜੀ
ਸੋਸ਼ਲ ਮੀਡੀਆ ਦੇ ਬਾਰੇ ਕੀ ਕਹਿਣਾ ਹੈ
ਸੋਸ਼ਲ ਮੀਡੀਆ ਦੇ ਬਾਰੇ ਅੱਛਾ ਵੀ ਇਹ ਕਹਿਣਾ ਬੁਰਾ ਵੀ ਇਹ ਕਹਿਣਾ ਸੋਸ਼ਲ ਮੀਡੀਆ ਦਾ ਅੱਛਾ ਉਪਯੋਗ ਕਰੋਗੇ ਤਾਂ ਅੱਛਾ ਹੈ ਨਹੀਂ ਕਰੋਗੇ ਤੇ ਨਹੀਂ ਹੈਗਾ ਉਹ ਤੇ ਆਪਣੇ ਆਪ ਤੇ ਆਪਣੇ ਆਪ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਸੋਸ਼ਲ ਮੀਡੀਆ ਨੂੰ ਕਿਸ ਤਰ੍ਹਾਂ ਤੁਸੀਂ ਰੱਖਣਾ ਚਾਹੁੰਦੇ ਹੋ
ਹਾਂਜੀ ਤੁਹਾਡਾ ਕੀ ਕਹਿਣਾ ਕਿ ਅੱਜ ਦੀ ਪੀੜ੍ਹੀ ਜੋ ਹੈ ਉਹਦੇ ਲਈ ਕੀ ਜ਼ਰੂਰੀ ਹੈ
ਕਿਸ ਚੀਜ਼ ਬਾਰੇ ਮਤਲਬ ਕੀ ਜ਼ਰੂਰੀ ਹੈ ਕਿਸ ਬਾਰੇ
ਫੋਨ ਵਗੈਰਾ ਬਚਿਆ ਉਸਤੇ
ਫੋਨ
ਹਾਂਜੀ
ਫੋਨ ਅੱਜ ਕੱਲ ਓਨਲਾਈਨ ਸਟੱਡੀ ਚੱਲ ਰਹੀ ਹੈ ਸਾਰੀ ਛੁੱਟੀਆਂ ਦੇ ਵਿੱਚ ਔਨਲਾਈਨ ਕੰਮ ਆਇਆ ਹੈ ਬੱਚਿਆਂ ਨੂੰ ਜੋ ਕਿ ਕੋਵਿਡ ਤੋਂ ਚਲਦਾ ਆ ਰਿਹਾ ਵ ਉਸ ਤੋਂ ਬਾਅਦ ਇਹਨਾਂ ਨੇ ਇਹ ਨੀ ਕੀਤਾ ਕਿ ਕੋਵਿਡ ਖਤਮ ਹੋ ਗਿਆ ਤੇ ਹੁਣ ਅਸੀਂ ਓਨਲਾਈਨ ਕਲਾਸਿਸ ਬੰਦ ਕਰ ਦੇਈਏ
ਹਮ ਹਮ
ਉਹਨਾਂ ਨੇ ਹੀ ਕੀਤਾ ਹੁਣ ਕਈ ਕੋਈ ਪੇਰੈਂਟਸ ਐਸੇ ਹੁੰਦੇ ਨੇ ਜਿਨਾਂ ਕੋਲ ਫੋਨ ਇੱਕੋ ਹੀ ਹੁੰਦਾ ਹੈ ਜੋ ਉਹਨਾਂ ਨੇ ਡਿਊਟੀ ਵੀ ਲੈ ਕੇ ਜਾਣਾ ਹੁੰਦਾ ਹੈ ਔਰ ਉਹਨਾਂ ਨੂੰ ਯੂਜ ਕਰਨਾ ਹੁੰਦਾ ਹੈ ਫਿਰ ਬੱਚਿਆਂ ਦੇ ਕੰਮ ਵਾਸਤੇ ਨਹੀਂ ਅਫੋਰਡ ਕਰ ਪੈਂਦੇ ਪੇਰੈਂਟਸ ਕਿ ਬੱਚਿਆਂ ਨੂੰ ਅਲੱਗ ਤੋਂ ਫੋਨ ਦੇਈਏ ਰ ਅੱਜ ਕੱਲ੍ਹ ਅਲੱਗ ਤੋਂ ਫੋਨ ਦੇਣ ਦਾ ਬੱਚਿਆਂ ਨੂੰ ਹਾਲ ਵੀ ਨੀ ਹੈਗਾ ਕਿ ਪੇਰੈਂਟਸ ਕੰਮਾਂ ਤੇ ਗਏ ਨੇ ਬੱਚੇ ਫੋਨ ਤੇ ਕੀ ਕਰ ਰਹੇ ਨੇ ਕੀ ਨਹੀਂੀ ਕਰ ਰਹੇ ਤੁਹਾਨੂੰ ਸਾਨੂੰ ਕੀ ਪਤਾ
ਹਮ
ਇਸ ਕਰਕੇ ਇਹ ਓਨਲਾਈਨ ਕਲਾਸਿਸ ਬੰਦ ਕਰ ਦੇਣ ਚਾਹੀਦੀਆਂ ਨੇ ਮੇਰੇ ਹਿਸਾਬ ਨਾਲ
ਹਾਂ
ਬਾਕੀ ਤੇ ਹੁਣ ਕੀ ਕਹਿ ਸਕਦੇ ਹਾਂ ਕਿਉਂਕਿ ਅਨਿਊਜ਼ ਜ਼ਿਆਦਾ ਪਦਾ ਹੋ ਰਹੇ ਨੇ ਨਿੱਕੇ ਨਿੱਕੇ ਬੱਚੇ ਬਹੁਤ ਦਿੱਕਤ ਕਰ ਰਹੇ ਨੇ ਇਸ ਚੀਜ਼ ਤੇ
ਹਾਂਜੀ ਹਾਂਜੀ
ਅੱਜ ਕੱਲ੍ਹ ਨਵੀਂ ਜਨਰੇਸ਼ਨ ਦਾ ਤੇ ਕੰਮ ਵੀ ਬੜੇ ਖਰਾਬ ਨੇ
ਹੋਰ ਤੁਸੀਂ ਕੀ ਤੁਸੀਂ ਕੀ ਕਹਿੰਦੇ ਹੋ ਓਨਲਾਈਨ ਸਟਡੀ ਤੇ ਫਲਾਈਨ ਸਟੱਡੀ ਬਾਰੇ
ਔਨਲਾਈਨ ਇਹੀ ਹੈ ਕਿ ਮਤਲਬ ਜੋ ਇਨਫੋਰਮੇਸ਼ਨ ਮਿਲਦੀ ਹੈ ਉਹ ਸਹੀ ਨਹੀਂ ਮਿਲਦੀ ਜ਼ਿਆਦਾਤਰ ਤੇ
ਹਮ
ਜੋ ਓਫਲਾਈਨ ਹੈਗੀ ਆ ਉਹਦੇ ਵਿੱਚ ਜ਼ਿਆਦਾ ਹੁੰਦਾ ਹੈ ਕਿ ਬੱਚਿਆਂ ਨੂੰ ਜੋ ਵੀ ਡਾਊਟ ਸਾਥ ਨਾਲ ਹੀ ਕਲੀਅਰ ਕਰ ਸਕਦੇ ਨੇ
ਹਾਂ ਟੀਚਰਸ ਨਾਲ ਹੀ ਆਉਂਦੇ ਨੇ ਕਿ ਨਾਲ ਹੀ ਬੰਦਾ ਕਲੀਅਰ ਕਰ ਲੈਂਦਾ ਕਿ ਸਰ ਇਹ ਸਮਝ ਨਹੀਂ ਆ ਰਿਹਾ ਮੈਂ ਮੈਂ ਸਮਝ ਨਹੀਂ ਆ ਰਿਹਾ ਅਤੇ ਉਸ ਟਾਈਮ ਤੁਹਾਨੂੰ ਡਾਇਰੈਕਟਲੀ ਫਟਾਫਟ ਦੱਸ ਦੇਣਗੇ ਔਰ ਤੁਹਾਨੂੰ ਪੱਲੇ ਵੀ ਪੈ ਜਾਵੇਗਾ ਰ ਔਨਲਾਈਨ ਚ ਉਹ ਭੇਜਦੇ ਰਹਿੰਦੇ ਨੇ ਭੇਜਦੇ ਰਹਿੰਦੇ ਨੇ ਜਾਣ ਵਾਲਾ ਕੋਈ ਹੁੰਦਾ ਨੀ ਬਸਹੀ ਕਹਿਣਗੇ ਕਰਕੇ ਆ ਇਹ ਕਰਕੇ ਆਓ ਉਹ ਕਰਕੇ ਆਓ ਆਹ ਕਰ ਆਓ ਉਹ ਕਰ ਕਰਓ ਬਾਅਛੁੱਟੀ
ਹਾਂਜੀ
ਔਰ ਕਈ ਪੇਰੈਂਟਸ ਕਈ ਪੇਰੈਂਟਸ ਐਸੇ ਹਉਦੇ ਨੇ ਜਿਹਨਾਂ ਨੂੰ ਨਹੀਂ ਆਉਂਦੀ ਪੜ੍ਹਾਉਣਾ ਨਹੀਂ ਆਉਂਦਾ ਬੱਚਿਆਂ ਨੂੰ ਫੇਰ ਉਹ ਦਿੱਕਤ ਕਰ ਕਰਕੇ ਨਾ ਪੇਰੈਂਟਸ ਫਿਰ ਉਹ ਬੱਚਾ ਨਾ ਇੱਧਰ ਜੋਗਾ ਨਾ ਬੱਚਾ ਉੱਧਰ ਜੋਗਾ ਪਰ ਨਹੀਂ ਕਈ ਵਾਰ ਨਹੀਂ ਸਮਝ ਆਂਦੀ ਤੇ ਬੰਦਾ ਕਰੇਗਾ ਕੀ ਕਈ ਵਾਰ ਗੂਗਲ ਚ ਵੀ ਨੀ ਸਮਝ ਆਉਂਦੀ ਜੋ ਅਸੀਂ ਹੱਥਾਂ ਨਾਲ ਜੋ ਅਸੀਂ ਹੱਥਾਂ ਨਾਲ ਕਰ ਸਕਦੇ ਹਾਂ ਸਾਹਮਣੇ ਬਹਿ ਕੇ ਕਰ ਸਕਦੇ ਹਾਂ ਉਹ ਔਨਲਾਈਨ 'ਚ ਕੋਈ ਸਮਝ ਨਹੀਂੀ ਆਏਗੀ
ਅੱਜ ਕੱਲ੍ਹ ਔਨਲਾਈਨ ਕਲਾਸਿਸ ਲੱਗਦੀਆਂ ਨੇ ਪੈਸੇ ਨਾਲ ਕਿ ਪੈਸੇ ਨਲਾਈਨ
ਓਨਲਾਈਨ ਕਲਾਸਿਸ ਤੇ ਲੱਗਦੀਆਂ ਨੇ
ਜਿਵੇਂ ਬਾਇਓਲੋਜਿਕ ਹੈ ਇੱਥੇ ਯਮੁਨਾਨਗਰ ਚ ਬਾਇਓਲੋਜਿਕ ਹੈ ਉਹ ਇੱਕ ਹੋਰ ਹੈ ਯਮੁਨਾਾਨਗਰ ਵਿੱਚ ਹੀ ਉਹ ਦਿਨ ਰਾਤੀ ਕਲਾਸਾਂ ਲੈਂਦੇ ਨੇ ਬੱਚਿਆਂ ਦੀ
ਚਲੋ ਜਿੰਨ੍ਹਾਂ ਜਿ ਅਗਰ ਜਿੰਨ੍ਹਾਂ ਦੀ ਕਪੈਸਿਟੀ ਨਹੀਂ ਹੈਗੀ ਔਨਲਾਈਨ ਹੀ ਬ ਬੱਚਿਆਂ ਨੂੰ ਪੜ੍ਹਾਉਣ ਦੀ ਉਹ ਪੇਰੈਂਟਸ ਕੀ ਕਰਨਗੇ ਜੋ ਆਪ ਹੀ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚੇ ਬੱਚੇ ਪਾਲ ਰਹੇ ਨੇ ਤੇ ਉਹ ਔਨਲਾਈਨ ਕਲਾਸਿਸ ਨਹੀਂ ਦਵਾ ਸਕਦੇ ਤੇ ਉਹਦੇ ਚ ਫੇਿਰ ਨੁਕਸਾਨ ਤਾਂ ਬੱਚੇ ਦਾ ਹੀ ਹੈ ਨਾ
ਹਾਂ
ਇਸ ਕਰਕੇ ਹੋਰ ਤੁਸੀਂ ਕੀ ਪੁੱਛ ਰਹੇ ਸੀ
ਮੈਂ ਕਿਹਾ ਪਰਿਆਵਰਨ ਦੇ ਬਾਰੇ ਕੀ ਕਹਿਣਾ ਤੁਹਾਡਾ
ਪਰਿਆਵਰਨ ਵਸਾਈਏ ਪੇੜ ਕੱਟਦੇ ਜਾਂਦੇ ਨੇ ਪਹਾੜ ਕੱਟੇ ਜਾਂਦੇ ਨੇ ਉਸ ਤੋਂ ਬਾਅਦ ਪੋਲਿਊਸ਼ਨ ਇੰਨਾ ਹੈਗਾ ਏ ਵੀਕਲ ਇੰਨੇ ਜ਼ਿਆਦਾ ਹੋ ਗਏ ਨੇ ਅੱਜ ਵੀ ਮੈਂ ਸਵੇਰੇ ਨਿਕਲੀ ਸੀ ਬਾਹਰ ਘਰੋਂ ਤੇ ਇੱਕ ਟਰੱਕ ਪੂਰਾ ਪੇ ਅੰਬ ਦੇ ਪੇੜ ਦੀ ਮੋਟੀ ਮੋਟੀ ਲੱਕੜਾਂ ਨਾਲ ਭਰਿਆ ਪਿਆ ਸੀ ਤੇ ਕਿੰਨੇ ਪੇੜ ਕੱਟ ਕੇ ਉਹ ਲੈ ਹੋਏਗਾ ਭਾਈ
ਹਮ ਹਮ ਹਮ
ਤੇ ਇੱਕ ਪੇੜ ਉੱਗਣ ਨੂੰ ਔਰ ਉਹਨੂੰ ਪਨਪਨ ਲਈ ਉਹਨੂੰ ਵੱਡਾ ਹੋਣ ਲਈ ਕਿੰਨੇ ਸਾਲ ਲੱਗ ਜਾਂਦੇ ਨੇ
ਹਾਂ ਹਾਂ
ਔਰ ਉਹਨੂੰ ਕੱ
ਹਾਂਜੀ
ਟਾਂ ਨੂੰ ਆਸੇ ਜਾਂਦੇ ਨੇ ਤੇ ਫੇਰ ਪੋਲਿਊਸ਼ਨ ਔਰ ਗਰਮੀ ਤੇ ਫੇਰ ਵਧੇਗੀ ਨਾ ਬਾਰਿਸ਼ ਹੋ ਨਹੀਂ ਰਹੀ ਅੱਜ ਵੀ ਮੌਸਮ ਐਵੇਂ ਬਣਿਆ ਹੋਇਆ ਵੇ ਨਾ ਧੁੱਪ ਨਾ ਛਾਂ ਏ ਨਾ ਗਰਮੀ ਨਾ
ਹਵਾ ਹੈ ਹੀ ਨੀ ਬਿਲਕੁਲ ਵੀ
ਹੋਰ ਜ਼ਿਆਦਾਤਰ ਲੋਕ ਅਗਰ ਏਸੀ ਹੋ ਗਏ ਨੇ ਨਾ ਏਸੀ ਵਹੀਕਲਸ ਵਗੈਰਾ
ਏਸੀ ਜ਼ਿਆਦਾ ਚੱਲ ਪਏ ਨੇ ਗਰਮੀ ਇੰਨੀ ਹੈ ਲੋਕੀ ਏਸੀ ਬੰਦ ਹੀ ਨਹੀ ਕਰਦੇ ਦਿਨ ਰਾਤ ਚਾਹੇ ਬਿਲ ਕੀ ਚਾਹੇ ਆਉਂਦਾ ਰਹੇ ਕੀ ਕਰੀਏ
ਕੰਪਿਊਟਰਸ ਵੀ ਨਹੀਂ ਚੱਲਦੇ ਹੁਣ ਤੇ ਗਰਮੀ ਚ ਕੰਪਿਊਟਰ ਵੀ ਨਹੀਂ ਚੱਲ ਰਹੇ ਉਹ ਵੀ ਦੋ ਤਿੰਨ ਘੰਟੇ ਚੱਲਦੇ ਨੇ ਲਗਾਤਾਰ ਤੇ ਬੰ ਹੈਗ ਹੋ ਜਾਂਦੇ ਨੇ ਚੱਲਦੇ ਨੀ ਅੱਗੇ ਪਿੱਛੇ
ਹੈਂਗ ਹੋਣਗੇ ਫੋ ਫੋਨ ਤਾਂ ਗਰਮ ਹੋ ਜਾਂਦੇ ਨੇ ਪਏ ਪਏ
ਫੋਨ ਦਾ ਵੀ ਫਟਣ ਦਾ ਖ਼ਤਰਾ ਜ਼ਿਆਦਾ ਹੋ ਗਿਆ
ਉਹਨੂੰ ਕਣ ਨਾਲ ਲਾਉਣ ਵਾਸਤੇ ਵੀ ਲੱਗਦਾ ਹੈ ਗਰਮ ਗਰਮ ਕਣ ਚ ਗਰਮ ਗਰਮ ਲੱਗੇਗਾ
ਹਮ ਹਮ
ਆਹੀ ਆਉਂਦਾ ਹੋਰ ਕੀ ਹੈ ਹੀ ਇਹ ਦਿੱਕਤ ਤੇ ਹਰ ਪਾਸੋਂ ਹੈ ਹੀ ਇਹ ਅੱਜ ਕੱਲ੍ਹ ਤੇ ਬਹੁਤ ਦਿੱਕਤਾਂ ਚੱਲ ਰਹੀਆਂ ਨੇ ਬਟ ਫੇਸ ਤੇ ਕਰਨੀਆਂ ਪੈਣਗੀਆਂ ਜੋ ਵੀ ਚੱਲ ਰਿਹਾ ਫੇਸ
ਲੋਕ ਤੇ ਫੋਨ ਚ ਨਾ ਟਮ ਪਾਸ ਟਮ ਪਾਸ ਵਧੀਆ ਹੁੰਦਾ
ਟਾਈਮ ਪਾਸ ਤੇ ਵਧੀਆ ਹੁੰਦਾ ਉਹ ਤੇ ਚਲੋ ਇੱਕ ਅੱਛੀ ਗੱਲ ਫੋਨ ਅੱਛੀ ਜਗ੍ਹਾ ਯੂਜ ਕਰੋਗੇ ਅੱਛੇ ਕੰਮਾਂ 'ਚ ਯੂਜ ਕਰੋਗੇ ਅਤੇ ਫਾਇਦਾ ਤਾਂ ਫੋਨਾਂ ਦਾ ਬਥੇਰਾ ਹੈਗਾ ਜੀ
ਹਮ ਹਮ
ਜ ਨਾ ਕਰੋ
ਫੋਨ ਫੋਨ ਤੇ ਅਸੀ ਮਤਲਬ ਔਨਲਾਈਨ ਕੁਛ ਵੀ ਮੰਗਾ ਸਕਦੇ ਹਾਂ ਔਲਾਈਨ ਪੜ੍ਹ ਵੀ ਸਕ
ਬਹੁਤ ਫੈਸਿਲਿਟੀਆਂ ਨੇ ਬਹੁਤ ਫੈਸਿਲਿਟੀਆਂ ਨੇ ਅਸੀ ਐਨ ਕਹੇ ਨਹੀਂ ਹੈ ਫੈਸਿਲਿਟੀਆਂ ਬਹੁਤ ਨੇ
ਸਾਇੰਸ ਵੀ ਬਹੁਤ ਤਰੱਕੀ ਕਰ ਰਹੀ ਹੈ ਅੱਜ ਕੱਲ ਤੇ ਵੈਸੇ
ਸਾਇੰਸ ਤਰੱਕੀ ਕਰ ਰਹੀ ਹੈ ਪਰ ਜਿਹੜੀ ਗਰਮੀ ਵੱਧ ਰਹੀ ਹੈ ਪੋਲਿਊਸ਼ਨ ਫੈਲ ਰਿਹਾ ਹੈ ਇਹ ਹੁਣ ਫੋਰ ਜੀ ਫਾਈਵ ਜੀ ਸਿੰਮ ਆ ਗਏ ਨੇ
ਹਮ ਹਮ
ਤੇ ਇਹ ਵੀ ਤੇ ਇੱਕ ਅਟਰ੍ਰੈਕਟ ਕਰਦਾ ਹੈ ਨਾ
ਹਮ ਹਮ
ਵੀ ਲੋਕਾਂ ਵਾਈਫਾਈ ਲਗਵਾ ਲੈਂਦੇ ਨੇ ਘਰੇ ਵਾਈਫਾਈ ਵਗੈਰਾ ਹੋ ਗਏ
ਉਹੀ ਤੇ ਕਹਿ ਰਹੀ ਹਾਂ ਇਹ ਆਪਣੇ ਵੱਲੋਂ ਫੈਸਿਲਿਟੀਆਂ ਹੈਗੀਆਂ ਨੇ ਪਰ ਇਹਦਾ ਨੁਕਸਾਨ ਵੀ ਹੈਗਾ ਜਰੂਰੀ ਨੀ ਹੈ ਕਹਿੰਦੇ ਫਾਇਦਾ ਤੇ ਅਸੀਂ ਲੈ ਰਹੇ ਹਾਂ ਉਹ ਸਾਨੂੰ ਅੱਛਾ ਲੱਗ ਰਿਹਾ ਉਹ ਅਸੀਂ ਅੱਛਾ ਲੱਗ ਰਿਹਾ ਹਾਏ ਸਾਡੇ ਵਾਈਫਾਈ ਲੱਗਿਆ ਸਾਡੇ ਏ ਸੀ ਲੱਗਿਆ ਸਾਡੇ ਵਾਈਕਲ ਲੱਗੇ ਨੇ ਪਰ ਇਸ ਚੀਜ਼ ਦਾ ਫਰਕ ਤੇ ਪੈਂਦਾ ਹੀ ਹੈ ਜ਼ਿਆਦਾਤਰ ਗਰੀਬ ਬੰਦਿਆਂ ਨੂੰ ਜ਼ਿਆਦਾ ਪੈਂਦਾ ਹੈ ਜਿਹਨਾਂ ਦੇ ਘਰ ਸੀ ਨਹੀਂ ਏ ਪੱਖੇ ਪੱਖੇ ਨੇ ਕੂਲਰ ਨਹੀਂ ਹੈਗੇ ਉਹਨਾਂ ਨੂੰ ਜ਼ਿਆਦਾ ਫ਼ਰਕ ਪੈਂਦਾ ਹੈਗਾ ਏ ਅਮੀਰਾਂ ਨੂੰ ਕੀ ਫ਼ਰਕ ਪੈਣਾ ਇਸ ਕਰਕੇ ਇਸ ਕਰਕੇ ਜੋ ਜਿਵੇਂ ਚੱਲ ਰਿਹਾ ਠੀਕ ਏ ਸਭ ਨਾਲ ਲਈ ਹੈਗੀਆਂ ਦੁਨੀਆਂ ਚਲਾ ਰਹੀ ਹੈ ਸਾਨੂੰ ਵੀ ਸਣਾਣਾ ਹੀਈ ਪੈਣਾ
ਹੋਰ ਤੁਹਾਡੇ ਬੱਚਿਆਂ ਦਾ ਮੈਸੇਜ ਆ ਗ ਸਕੂਲ ਜਾਣ ਬਾਰੇ
ਹਾਂਜੀ ਹਾਂਜੀ ਆ ਗਿਆ ਕੱਲ੍ਹ ਤੋਂ ਜਾਣਾ ਬੱਚਿਆਂ ਨੇ ਸਕੂਲ
ਕਿੰਨੇ ਵਜੇ ਦਾ ਟਾਈਮ ਹੈ
ਸੱਤ ਪਚਪਨ ਤੋਂ ਦੋ ਪੱਚੀ
ਸੱਤ ਪਚਪਨ ਤੋਂ ਦੋ ਪੱਚੀ
ਹਮ ਹੋਰ ਮੂਵੀ ਵਗੈਰਾ ਦੇਖਦੇ ਤੁਸੀਂ
ਸੁਨ
ਅੱਛਾ ਔਰ ਐਨੀਮਲਸ ਪਸੰਦ ਨੇ ਤੁਹਾਨੂੰ ਬਿਲਕੁਲ ਵੀ ਨੀ ਫਰੀ ਟਾਈਮ ਚ ਕੀ
ਫੋਨ ਚਲਾ ਲਿੱਤਾ ਟੀ ਵੀ ਵੇਖ ਲਿੱਤਾ ਸੋ ਗਏ
ਔਰ ਗੇਮਸ ਵਗੈਰਾ
ਨਾ ਹ ਹੋਰ ਨੇ ਬਸ
ਫਰਾਂਸ
ਹੁਣ ਤਾਂ ਕਿਸੇ ਨਾਲ ਗੱਲ ਵੀ ਨਹੀਂੀ ਹੁੰਦੀ
ਅੱਛਾ
ਹੋਰ ਸਵੇਰੇ ਛੇਤੀ ਉੱਠਦੇ ਜੇ ਕਿ ਨਹੀਂ
ਵੈਸੇ ਤੁਰ ਜਾਂਦੇ ਹ ਅੱਠ ਸਾਢੇ ਅੱਠ ਅੱਜ ਨੌ ਵੱਜ ਗਏ ਸੀ
ਅੱਛਾ ਤੇ ਰਾਤੀ ਸੋਣਦੇ ਕਿੰਨੇ ਵਜੇ ਉਹ
ਗਿਆਰਾਂ ਸਾਡੇ ਗਿਆਰਾਂ
ਅੱਛਾ ਗਿਆਰਾਂ ਸਾਢੇ ਗਿਆਰਾਂ
ਹੁਣ ਕ ਕੱਲ੍ਹ ਤੋਂ ਸਾਰਿਆਂ ਦਾ ਟਾਈਮ ਚੇਂਜ ਹੋ ਜਾਏਗਾ ਅੱਜ ਤੋਂ ਸੋਣ ਦਾ
ਹਾਂ ਸਕੂਲ ਖੁੱਲ ਗਏ ਨੇ ਨਾ ਹੁਣ ਸਵੇਰੇ ਛੇ ਵਜੇ ਉੱਠ ਉੱਥੋਂਗੇ ਤਾਂ ਸੱਤ ਵਜੇ ਬੱਚਾ ਸਕੂਲ ਜਾਏਗਾ
ਪਰ ਕੱਲ ਦੋ ਚਾਰ ਦਿਨ ਤੋਂ ਕੋਈ ਵੀ ਸਕੂਲ ਨਹੀਂ ਆਉਂਦਾ ਬੱਚਾ
ਨਹੀਂ ਜਾਣਦੇ ਨੇ ਜਾਂਦੇ ਕਿਉਂ ਨਹੀਂੀ ਜਾਣਦੇ ਨੇ ਜਿੰਨਾ ਨੇ ਪੜ੍ਹਨਾ ਉਹਨਾਂ ਨੇ ਜਾਣਾ ਹੀ ਜਾਣਾ
ਦੋ ਚਾਰ ਦਿਨ ਨੀ ਕੋਈ ਪੜ੍ਹਾਈ ਨਾ ਕੁਛ
ਹਾਂ ਚਲੋ ਠੀਕ ਹੈ ਮੈਨੂੰ ਕੋਲ ਆ ਰਹੀ ਹੈ ਮੈਂ ਕਰਨੀ ਹ ਤੁਹਾਨੂੰ ਓਕੇ ਸਤਿ ਸ਼੍ਰੀ ਅਕਾਲ
ਠੀਕ